ਹਾਂਜੀ ਸਸ ਸ਼੍ਰੀ ਕਾਲ ਜੀ ਹੋਰ ਠੀਕ ਠਾਕ ਆ?
ਕੀ ਹਾਲ ਏ?
ਹਾਂਜੀ-ਹਾਂਜੀ ਵਧੀਆ ਜੀ। ਹਾਂਜੀ ਬੱਚੇ ਵਧੀਆ ਹਾਂਜੀ-ਹਾਂਜੀ ਚੜਦੀਕਲਾ ਕਲਾ ਜੀ, ਤੁਸੀ ਸੁਣਾਓ?
ਹਾਂਜੀ ਹਾਂਜੀ ਵ।
ਬਸ ਰੋਟੀ ਖਾਦੀ ਹੁੰਨੇ, ਹਾਂਜੀ ਹਾਂਜੀ ਬਨਾਇਆ ਨਹੀਂ। ਮੈਂ ਨਹੀਂ ਬਨਾਇਆ ਉਹਨਾਂ ਨੇ ਬਨਾਈ ਰੋਟੀ ਮੈਂ ਤਾਂ ਖਾਧੀ ਏ।
ਹਾਂਜੀ, ਓਹੀਓ ਕਾਰ ਰੋ
ਅੱਛਾ, ਉਹ ਏ ਆਲੂ ਵਾਲੀ ਰੋਟੀ
ਅੱਛਾ। ਤਵੇ ਵਾਲੀ ਬਨਾਂਦੇ ਓ ਜਾਂ ਭੈਣ ਜੀ ਤੰਦੂਰੀ
ਪਾ ਨੀ ਕਿਹੜੀ ਬਨਾਈ ਸਮਝ ਨਹੀਂ ਆਈ ਏ, ਖਾ ਤੇ ਲਈ ਹੁਨ ਸਮਝ ਨਹੀਂ ਆਈ ਤਵੇ ਤੇ ਬਨਾਏ ਕਿ ਤੰਦੂਰ ਚ ਬਨਾਏ ਕੇ ਕੁੱਕਰ ਚ ਬਨਾਏ
ਅੱਛਾ-ਅੱਛਾ ਕੁੱਕਰ ਵਾਲੀ ਵੀ ਹੁੰਦੀ ਇੱਕ
ਅੱਛਾ-ਅੱਛਾ ਆਂ।
ਹੂੰ, ਅੱਛਾ-ਅੱਛਾ। ਹੋਰ ਕੀ ਹਾਲ?
ਹਾਂਜੀ-ਹਾਂਜੀ, ਹਾਂਜੀ-ਹਾਂਜੀ ਬਾਸ ਜੀ ਵਧੀਆ।
ਅੱਛਾ।
ਹਾਂਜੀ, ਤੁਹੀ ਸੁਨਾਓ ਤੁਹੀ ਖਾਦਾ ਜੇ
ਅਸੀ ਦਾਲ ਬਨਾਈ ਸੀ ਮਾ-ਸ਼ੋਲਿਆ ਧੋਤੀ ਨਾ
ਅੱਛਾ, ਏ ਮਾ-ਸ਼ੋਲਿਆ ਦੀ ਪਹਿਲੇ ਧੋਤੀ ਫੇਰ ਬਨਾਈ
ਨਹੀਂ-ਨਹੀਂ ਉਹ ਮਾ-ਸ਼ੋਲਿਆ ਧੋਤੀ ਉਹ ਹੁੰਦੀ ਨਾ ਮਾਂ-ਧੋਤੇ ਦੇ ਜਿਹੜੇ ਚਿੱਟੇ ਵਾਲੇ ਹੁੰਦੇ ਏ। ਉਹਦੇ ਵਿੱਚ ਛੋਲੇ ਦੀ ਦਾਲ ਪਾ ਕੇ, ਹਾਂਜੀ ਉਹ ਬਨਾਈ ਸੀ ਉਹ ਖਾਧੀ ਏ। ਹੂੰ, ਤੇ ਤੁਸੀ ਏਨੀ ਲੇਟ ਨਾਸ਼ਤਾ ਕੀਤਾ ਅੱਜ? ਯਾ ਦੁਪਹਿਰ ਦੀ ਕ
ਮ ਇਕੱਠੀ ਕਰ ਲਈ ਦੀ ਏ। ਅਹੀ ਉਹ ਅਹੀ ਉਹ ਕਰਦੇ ਆ ਨਾ ਬ੍ਰੰਚ
ਅੱਛਾ, ਬ੍ਰੰਚ ਹਾਂ ਅੱਜ-ਕੱਲ ਰਿਵਾਜ ਹੀ ਹੋ ਗਿਆ ਨਾ। ਹਾਂ, ਉਹ ਤੇ, ਹੈ ਨਾਲੇ ਨਾ, ਹੋਰ ਬ ਬੱਚਿਆਂ ਨੂੰ ਪੈ ਗਈਆਂ ਛੁੱਟੀਆਂ
ਬੱਚੇ ਨੂੰ ਪੈਣੀ ਕਂਤੀ ਦੀ ਪੈ
ਇਹਨੀ ਲੇਟ-'
ਹਾਂਜੀ, ਹਾਂਜੀ।।
ਅੱਛਾ ‌ਨਹੀਂ ਸਾਡੇ ਇੱਥੇ ਜੂਨ ਦੇ ਮਹੀਨੇ ਪੈਂਦੀ ਹੈ।
ਅੱਛਾ ਸਾਡੇੇ ਇਕੱਤੀ ਜੁਲਾਈ ਨੂੰ ਬਦ
ਅੱਛਾ, ਅੱਛਾ। ਵੱਖਰੇ ਲੱਗਦਾ ਸਕੂਲ। ਤੁਹਾਡੇ, ਬੱਚਿਆਂ ਦਾ
ਹਾਂਜੀ ਵੱਖਰਾ ਹੀ ਹੈ, ਅਨੋਖਾ ਸਕੂਲ ਹੈ ਸਾਨੂੰ ਯੂਨੀਵਰਸਲ ਅਕੈਡਮੀ
ਹੋਰ ਸੁਣਾਓ? ਬਣਾਇਆ ਨੀ ਕਿਧਰੇ ਪ੍ਰੋਗਰਾਮ ਜਾਨ ਦਾ ਕਿਧਰੇ?
ਹਾਂਜੀ, ਹਾਂਜੀ। ਬਣਾ ਰਹੇ ਪ੍ਰੋਗਰਾਮ
ਅੱਛਾ। ਅੱਛਾ। ਮੌਸਮ ਕਿਹੋ ਜਿਹਾ ਤੁਹਾਡੇ ਸ਼ਹਿਰ?
ਹਾਡੇ ਮੌਸਮ ਵਧੀਆ ਠੰਢਾ ਮੌਸਮ ਹੈ।
ਅੱਛਾ, ਅੱਛਾ, ਸਾਡੇ ਇੱਥੇ ਤਾਂ ਬਹੁਤ ਗਰਮੀ-' ਹਾਂਜੀ। ਬਹੁਤ ਗਰਮੀ ਆ ਨਾ ਅੱਜ ਕੱਲ੍ਹ ਤ ਬਹੁਤ ਪੈ ਰਹੀ ਹੈ, ਪਿੱਛੇ ਜੇ ਮੌਸਮ ਠੀਕ ਰਿਹਾ
ਸਾਡੇ ਏਥੇ ਰਾਤੀ ਠੰ ਲੱਗਦੀ ਸਾਨੂੰ
ਹਾਂ, ਫੇਰ ਉਹੀ ਨਾ-' ਟੈਂਪਰੇਰ ਰ ਦਾ ਫਰਕ ਲੈ ਪੈ ਜਾਂਦਾ ਰਾਤ ਨੂੰ, ਨਾ ਏਸੀ ਸੀ ਲਗਾ ਕੇ ਠੰਡਾ ਹੋ ਜਾਂਦਾ। ਅੱਛਾ- ਅੱਛਾ, ਤਾਂ ਵੀ ਹਮ ਹੋਰ ਅੰਕਲ ਆਂਟੀ ਠੀਕ ਘਰ ਸਭ?
ਹਾਂਜੀ, ਹਾਂਜੀ, ਵੀ ਅੰਕਲ ਵੀ ਠੀਕ ਨੇ ਆਂਟੀ ਵੀ ਠੀਕ ਨੇ ਆਂਟੀ ਦੇ ਬੱਚੇ ਵੀ ਠੀਕ ਨੇ।
ਅੱਛਾ, ਅੱਛਾ। ਹਮ, ਹੋਰ ਬਣਾਇਆ ਪ੍ਰੋਗਰਾਮ ਕਿਧਰੇ ਆਉਣ ਜਾਣ ਦਾ ਨਹੀਂ?
ਹਾਂਜੀ ਬਣਾਇਆ ਹੀ ਪ੍ਰੋਗਰਾਮ ਸਵੇਰੇ ਤੇ ਆਏ ਨਹੀਂ ਲੇਟ ਆ, ਅੱਛਾ ਹਾਂਜੀ ਹਾਂਜੀ।
ਹਮ
ਹਾਂਜੀ। ਹੋਰ ਤੁਸੀਂ ਸੁਣਾਓ, ਕੀ ਕਰਦੇ ਜੇ?
ਬਸ ਅਸੀਂ ਵਿਹਲੇ ਸੀ, ਮੈਂ ਕਿਹਾ ਬੜੀ, ਬੜੀ ਦੇਰ ਹੋ ਗਈ, ਮੈਂ ਹਾਂ, ਘਰ ਆਪਣਾ ਬੁਟੀਕ ਦਾ ਮਾੜਾ ਮੋਟਾ ਕਰ ਲੈਂਦੇ ਹਾਂ।
ਅੱਛਾ, ਅੱਛਾ। ਬੰਦਿਆਂ ਦੇ ਵੀ ਕੁਛ ਸੀਟਸ ਸੀ ਹੁਦੇ ਸਿਵਰਿਆ ਬੰਦ ਜਨਾਨੀਆਂ ਦੇ
ਨਹੀਂ ਲੇਡੀਜ਼ ਹੀ। ਜਨਾਨੀਆਂ ਦੀ ਬੰਦਿਆਂ ਦੇ ਨੀ ਅਸੀਂ, ਹਾਂਜੀ ਹਾਂ ਹਮ ਜਨਾਨੀਆਂ ਤੁਹਾਨੂੰ ਪਤਾ ਜਨਾਨੀਆਂ ਦਾ ਸੂਟ ਜ਼ਿਆਦਾ ਦਾ ਕੰਮ ਹੁੰਦਾ ਅੱਜ ਕੱਲ੍ਹ ਬੁਟੀਕ ਦਾ ਜ਼ਿਆਦਾ ਚੱਲਤ ਆ
ਹਾਂਜੀ, ਹਾਂਜੀ। ਬਿਲਕੁਲ ਚੱਲ, ਪਰੋ ਬੁਟੀਕਾਂ ਪੈਸਾ ਬੜਾ ਹੈਗਾ ਨਾ, ਜਨਨੀਆਂ ਪਾਗਲ ਹੋ ਜਾਂਦੀਆਂ। ਇੱਕ ਸੂਟ ਲਿਆ ਹਰ ਮਹੀਨੇ, ਹਰ ਹਫ਼ਤੇ ਬਾਅਦ ਦੂਜਾ ਸੂਟ ਮਾਰ ਗਿਆ, ਤੀਜਾ ਸੂਟ ਜੀਅ ਪਿਆ, ਚੌਥਾ ਸੂਟ ਟੱਟੀ ਕਰਨੀ, ਪੰਜਵਾ ਸੂਟ ਨਹਾ ਲੇ, ਛੇਮਾ ਸੂਟ ਤੁਹਾਨੁ ਪਤਾ ਹੀ ਇਹ ਜਨਾਨੀਆਂ ਦਾ ਹਿਸਾਬ। ਹਾਂਜੀ, ਹਾਂਜੀ।
ਹਾਂਜੀ। ਉਹ ਤੇ, ਹੈ, ਬ ਜਨਾਨੀਆਂ ਦੇ ਸੂਟਾ ਦੇ ਨਾਲ ਹੀ ਲੋਕ ਕਈ ਦੁਕਾਨਾਂ ਚੱਲਦੀ ਪਏ ਨਾ। ਕੱਪੜੇ ਵਾਲੀ ਦੁਕਾਨਾਂ ਵੀ, ਤਾ ਹੀ ਚੱਲਦੀ ਪਈ ਕਿਉਂ ਨੀ ਕੱਪੜਿਆਂ ਵਾਲਿਆਂ ਨੂੰ ਮੰਨਦਾ, ਅੱਜ ਕੱਲ ਤੁਹਾਨੂੰ ਪਤਾ ਆਨਲਾਈਨ ਵੀ ਸ਼ੋਪਿੰਗ ਹੁੰ ਆਫਲਾਈਨ ਵੀ ਅੱਜ ਕੱਲ ਜਨਾਨੀਆਂ ਕਰਦੀ- ਰਹਿੰਦੀਆਂ। ਹਨਾ ਔਨਲਾਈਨ ਵੀ- ਤੁਹਾਨੂੰ ਕੀ ਲੱਗਦਾ, ਔਨਲਾਈਨ ਵਧੀਆ ਹੁੰਦੀ ਸ਼ੋਪਿੰਗ, ਆਫਲਾਈਨ
ਹਾਂਜੀ।
ਮੈਂ ਕਿਹਾ, ਤੁਹਾਨੂੰ ਕੀ ਲੱਗਦਾ ਔਨਲਾਈਨ ਅੱਛੀ ਹੁੰਦੀ ਆਫ ਨ ਚ ਸ਼ੋਪ
ਔਫਲਾਈਨ ਬੈਸਟ ਹੈਗੀ ਬੰਦਾ ਦੇਖ ਅਤੇ ਸਰਦਾ ਨਾ ਫਿਜੀਕਲੀ ਟਚ ਕਰ ਸਕ ਹੋਰ ਔਨਲਾਈਨ ਕੀ ਹੈ, ਦਿਖਾਏ ਹੋ ਤੇ, ਭੇਜੇ ਕੁਛ ਹ
ਹਾਂ, ਕੱਪੜਿਆਂ ਵਗੈਰਾ ਦਾ ਹੁੰਦਾ ਇਸ਼ੂ ਪੈ ਜਾਂਦਾ, ਬਟ ਜਿਹੜੇ ਦੂਸਰਾ ਸਮਾਨ ਲੈਣਾ ਕਰੋਕਰੀ ਵਗੈਰਾ ਦਾ ਉਹ ਅਸੀਂ ਔਨਲਾਈਨ ਲੈ ਲਈਏ ਤੇ ਠੀਕ ਆ, ਕਿਉਂਕਿ ਰਿਫੰਡ ਵੀ ਮਿਲ ਜਾਂਦਾ ਰਿਟਰਨ ਹੋ ਜਾਂਦੀ ਹੈ ਚੀਜ਼ਾਂ, ਅੱਜ ਕਲ ਤੁਹਾਨੂੰ ਪਤਾ ਔਫਲਾਈਨ ਤੇ ਉਹ ਪੈਸੇ ਵੀ ਦਿੰਦੇ ਵਾਪਸ ਚੀਜ਼ ਹੈ, ਬਦਲੇ ਚੀਜ਼ ਲਵੋ।
ਹਾਂ ਔਨਲਾਈਨ ਇਹ ਬਸ ਨਾ ਕਿ ਚੱਲ ਪੈਸੇ ਮਿਲਦੇ ਜਾਂਦੇ ਵਾਪਸ ਯੂਜ ਵੀ ਕਰਲ ਰਿਟਰਨ ਵੀ ਕਰ ਲੌ ਉਹਨਾਂ ਨੂੰ ਅੱਜ ਕੱਲ ਐ ਹੋ ਗ ਤਾਂ ਵੈਸੇ ਤਾਂ ਅੱਜ ਕੱਲ ਸਾਰੇ ਔਨਲਾਈਨ ਹੀ ਲੈਣਾ ਚਾਹੁੰਦੇ ਆ ਕੁ ਕੁਛ ਵੀ ਜੋ ਵੀ ਚੀਜ਼ਾਂ ਔਨਲਾਈਨ ਕੌਣ ਬਾਜ਼ਾਰ ਜਾਏ ਧੁੱਪੇ ਸੜੇ ਹਮ ਤੁਸੀਂ ਔਨਲਾਈ ਲੈਂਦੇ ਹੋ ਜ਼ਿਆਦਾ ਔਫਲਾਈਨ
ਸਾਡਾ ਮਿਕਸ ਹੀ ਚੱਲਦਾ ਸੀ ਜ਼ਿਆਦਾ ਆਫਲਾਈਨ ਹੀ ਕਰੀਦਾ ਕੰਮ
ਅੱਛਾ ਤੇ ਜਿਹੜੇ ਰਿਆਣਾ ਹੁੰਦਾ ਹੈ ਗਰੋਸਰੀ ਵਗੈਰਾ ਕਰੋਕਰੀ ਦਾ
ਹਾਂਜੀ ਉਹ ਤੇ ਪਓ ਹੀ ਲੈਂਦੇ ਆ ਜਾ ਕੇ ਨਾ ਇਥੇ ਸਾਡੇ ਇੱਥੇ ਬੈਸਟ ਪ੍ਰਾਈਜ਼ ਆਇਆ ਫਲਿੱਪਕਾਰਟ ਦਾ ਖੁੱਲ੍ਹੇ ਹੋ ਸਟੋਰ
ਅੱਛਾ ਅੱਛਾ ਅੱਛਾ ਉੱਥੋਂ ਤੇ ਫਲਿੱਪਕਾਰਟ ਤੁਸੀਂ ਔਨਲਾਈਨ ਹੀ ਮੰਗਵਾਉਂਦੇ
ਉਥੇ ਆਵੇ ਲੈ ਲੈ ਵੀ ਲੈ ਹਰ ਬਿਲਮਾਨ ਜ਼ਿਆਦਾ ਬੇਦਰੀ ਯਾਰਦ
ਅੱਜ ਕੱਲ੍ਹ
ਹਾਂ
ਇੱਕ ਸਟੋਰ ਚ ਹੀ ਸਭ ਕੁਛ ਲੈ ਲੈਂਦੇ ਆ
ਹਟੇ ਮੇਨ ਹੈ ਅਜ ਕੱਲ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ ਲੋਕ ਆਪਣੇ ਟਾਈਮ ਨੂੰ ਬਚਾਉਂਦੇ ਆ
ਹਾਂ
ਹਾਂਜੀ ਹਾਂਜੀ
ਹਮ ਤੇ ਤੁਸੀਂ ਮਹੀਨੇ ਮਹੀਨੇ ਜਾਂਦੇ ਲੈਣ ਫਿਰ ਹੋਦੋ ਫਲੀਪਕਾਰਟ ਵੱਲ ਸਟੋਰ ਤੋਂ
ਹਾਂਜੀ ਹਾਂਜੀ ਮਹੀਨੇ ਬਾਅਦ ਚਾਹੀਦਾ ਨਾ ਸਾਡੇ ਲੈਸ ਹੋ ਜਾਂਦਾ ਨਾ ਮਤਬ ਦਸ ਹਜ਼ਾਰ ਦੀ ਸ਼ੋਪਿੰਗ ਕਰੋ ਪੰਜ ਹਜ਼ਾਰ ਰ ਲੈਸ ਹੋ ਜਾਗਾ
ਫਾਇਦਾ ਫਿਰ ਇਥ
ਹਾਂਜੀ ਹਾਂਜੀ ਤਾਂ ਫਿਰ ਚੱਲ ਜਾਇਦਾ ਪੰਜ ਹਜ਼ਾਰ ਦਾ ਮੁਫ਼ਤ ਸਮਾਨ ਲੈ ਆਈ ਦਾ
ਹਮ ਵਧੀਆ ਸਗੋਂ ਫਲਾਈਨ ਵੀ ਠੀਕ ਹੈ ਚਲੋ ਸ਼ੋਪਿੰਗ ਕਰਨਾ ਅਸੀਂ ਤੇ ਔਨਲਾਈਨ ਵੀ ਲੈ ਲੈਂਦੇ ਜੋ ਚੀਜ਼ ਮੰਗਉਣੀ ਪੈਦੀ ਕੁਛ ਕੁਛ ਹਦੇ ਹੈ ਪਾਰਸਲ ਜਲਦੀ ਆ ਜਾਂਦੇ ਤੇ ਕੁਛ ਹਫ਼
ਮੈਨੂੰ ਲੱਗ ਰਿ ਤੁਸੀਂ ਬੋ ਬੋਰ ਹੋ ਰਹੇ ਹੋ ਵਾਸੀਆ ਮਾਰਨ ਲੱਗ ਗਏ
ਨਾ ਟਾਈਮ ਤੁਹਾਨੂੰ ਪਤਾ ਸਵੇਰ ਦੇ ਲੱਗੇ ਰਹੋ ਰਸੋਈਆਂ ਵਿੱਚ ਕੰਮ ਕਰ ਕਰਕੇ ਥਕਾਵਟ ਹੋ ਜਾਂਦੀ ਇਸ ਹਮ
ਆਪਣੇ ਘਰ ਬੈਠੇ
ਉਹ ਤੇ ਹੈ ਉਹ ਤੇ ਨਹੀਂ ਏਧਰ ਤੁਹਾਨੂੰ ਜੈਨਨ ਦੱਸ ਦਿ ਤੁਸੀਂ ਪੁੱਛਦੇ ਪਏ ਨਾ
ਅੱਛਾ ਅੱਛਾ ਮੈਂ ਕਿਹਾ ਬਸ ਨੀ ਆ ਰਹੀ ਮੈਂ ਸੋਚਿਆ ਬੋਰ ਹੋ
ਉਬਾਸੀ ਆ ਹੀ ਜਾਂਦੀ ਐ
ਨਹੀਂ ਆਉਣੀ ਚਾਹੀਦੀ ਦੁਪਹਿਰ ਕਿੱਥੇ ਆਉਂਦੀ ਬਸ ਰਾਤੀ ਜਾਣੀ ਚਾਹੀਦੀ ਇਸਲ ਸੁਣ ਹਾਂਜੀ ਚਾਹ ਚੂ ਪੀਓ ਕੋ
ਹਮ ਚਾਹ ਅਸੀਂ ਦੇਸੀ ਪੀਦੇ ਹਾਂ ਨਾ ਉਹ ਲੱਗਦੀ ਨੀ ਹੈ ਪੀਤੀ ਨਾ ਪੀਤੀ ਹਾਂਜੀ
ਕਿ ਪਿਆਦੇ ਪਏ ਹੌ ਪਹਿਲੀ ਵਾਰ ਸੁਣਦੇ ਦੇਸੀ ' ਸਾਡੇ ਹੱਥੇ ਏਹੀਓ ਪੀਂਦੇ ਆਂ ਸਾਡੇ ਹੱਥ ਦ ਉਹੀਓ ਪੀਂਦੇ ਉਹੀਓ ਤਾਜ ਟਾਟਾ ਟੀ
ਨਹੀਂ ਨਹੀਂ ਸਾਡੇ ਇੱਥੇ ਦੇਸੀ ਪੀ ਗੁਲਾਬੀ ਕਲਰ ਦੀ ਹੁੰਦੀ ਹੈ। ਹਾਂ ਉਹ ਵੀ ਅਸੀਂ ਤੇ ਆਪਣੇ ਇੱਧਰੋਂ ਹੀ ਲ ਦੀ ਆ ਆਪਣੇ ਸ਼ਹਿਰ ਤੇ ਲਈ ਦੀ ਦੇਸੀ ਚਾਹ ਨਾ
ਅੱਛਾ।
ਮੀਰੀ ਪੀਂਦੇ ਆ।
ਉਹ ਕਿੰਜ ਬਣਦੀ ਆ ਤੁਹਾਨੂੰ ਵੀ ਸੁਣਾ ਦਿਓਥੋੜ੍ਹੀ ਜਹੀ।
ਉਹ ਪੱਤੇ ਹੁੰਦੇ ਆ ਰ ਨਾ ਜਿੱਦਾਂ ਇੱਥੇ ਪੱਤੀ ਮਿਲਦੀ ਨਾ ਉਹਦੀ ਹਾਂ ਨਹੀਂ ਉਹ ਤੇ ਪ ਪੱਤੀ ਬਣਾ ਪੱਤੇ ਵਿੱਚ ਪੱਤੀ ਹੁੰਦੀ ਨਾ ਇਹਨਾਂ ਦੀ ਇਹ ਤੇ ਪੱਤੇ ਹੀ ਹੁੰਦੇ ਆ ਹਰੇ ਹਾਂ ਪਾਣੀ ਵਿੱਚ ਗੜਕਾਓ ਨਾ ਹਾਂ।
ਅੱਛਾ।
ਕਲਰ ਬਣ ਜਾਂਦਾ ਹਰੇ ਪੱਤੇ ਹੁੰਦੇ ਆ ਲਾਲ ਬਣ ਜਾਂਦਾ ਰੰਗ ਇਹਦਾ ਗੁਲਾਬੀ
ਅੱਛਾ ਅੱਛਾ ਕਲਰ ਪਾਉਂਦੇ ਜਾਂ ਆਪਣੇ ਆਪ ਹੈ ਜਾਂਦਾ
ਆਪਣੇ ਆਪ ਨੈਚੁਰਲ ਹੈ।
ਅੱਛਾ।
ਠੰਡਾ ਪਾਣੀ ਪਾ ਕੇ ਕਾਹਵਾ ਬਣਾਈ ਦਾ ਨਾ ਹਾਂ ਤੇ ਬਸ ਫੇਰ ਪਹਿਲੇ ਬਣਾ ਕੇ ਰੱਖ ਲੋੋ ਕਾਹਵਾ ਉਹਦੇ ਬਾਅਦ ਤੁਸੀਂ ਮੋਟੀ ਇਲਾਚੀ ਇਲਾਚੀ ਲੌਗ ਗ
ਅੱਛਾ।
ਨਾਲ ਚੀਨੀ ਵਗੈਰਾ ਪਾ ਲ ਲੋ ਆਪਣੇ ਹਿਸਾਬ ਨਾਲ ਚਾਹ ਦੇ ਵਿੱਚ ਤੇ ਫਿਰ ਹਾਂ। ਬਣਾ ਕੇ ਰੱਖ ਲੋੋ ਕਾਵਾ ਤੇ ਫੇਰ ਬਣਾ ਲੋ ਚਾਹ ਚੂ
ਅੱਛਾ।
ਹਾਂ।
ਅੱਛਾ ਅੱਛਾ ਤੇ ਇਕੱਠੇ ਮਹੀਨੇਂ ਦੀ ਇਕੱਠੀ ਬਣਾਂ ਲਈ ਦੀ ਆ।
ਬਣਾਉਣਾ ਪੈਂਦਾਂ ਕਾਹਵਾ ਨਾਂ ਦੋ ਦਿਨ ਦਾ ਕਾਹਵਾ। ਬਣਾਂ ਲੋ ਭਾਵੇਂ ਤਿੰਨ ਦਿਨ ਦਾ ਬਣਾਂ ਲੋ ਕਿਉਂਕਿ ਹੁਣ ਗਰਮੀ ਆਂ ਨਾ ਹੁਣ ਖ਼ਰਾਬ ਹੋ ਜਾਂਦਾਂ। ਸਰਦੀਆਂ ਵਿੱਚ ਹਫ਼ਤਾ ਹਫ਼ਤਾ ਨਿਕ। ਨਿਕਲ਼ ਜਾਂਦਾ ਠੰਡ ਵਿੱਚ। ਗਰਮੀਆਂ ਵਿੱਚ ਖ਼ਰਾਬ ਹੋ ਜਾਂਦਾ ਕਾਹਵਾ। ਜ਼ਿਆਦਾ ਦੇਰ ਨੀਂ ਰਹਿੰਦਾਂ।
ਅੱਛਾ।
ਹਾਂਜੀ ਹਾਂਜੀ ਚਲੋਂ ਠੀਕ ਹੈਂ ਫਿਰ ਮੈਂ ਰੱਖਦੀ ਹਾਂ। ਠੀਕ ਹੈ।
ਅੱਛਾ ਜੀ। ਚਲੋ ਠੀਕ ਹੈ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਕੱਲ ਜੀ।
ਹਾਂਜੀ।